ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ?
ਵਧੀਆ ਜੀ ਤੁਸੀਂ ਸੁਣਾਓ?
ਮੇਰੇ ਵੀ ਵਧੀਆ ਜੀ ਹੋਰ ਕੀ ਚੱਲ ਰਿਹਾ ਅੱਜ ਕੱਲ?
ਅੱਜ ਕੱਲ ਤੇ ਬਸ ਮਾਰਕੀਟ ਕਿੜ ਦਾ ਹਿਸਾਬ ਕਿਤਾਬ ਚੱਲ ਰਿਹਾ ਮਾਰਕੀਟ ਬ ਮੰਦੀ ਹੋਈ ਵੀ
ਅੱਛਾ
ਹਾਂਜੀ
ਬਿਜਨਸ ਸਹੀ ਚੱਲ ਰਿਹਾ ਤੁਹਾਡਾ ਮੰਦੀ ਕਹਿ ਰਹੇ ਹੋ
ਬਿਜਨਸ ਤੇ ਚਲੋ ਚੱਲ ਰਿਹਾ ਉਹ ਲੇਬਰ ਲੁਗਰ ਦੀ ਥੋੜੀ ਘਾਟ ਉਹਦੇ ਕਾਰਨ ਔਡਰ ਨ ਨਹੀਂ ਹੋ ਪਾ ਰਿਹਾ ਤਾਂ ਬਿਜਨਸ ਚੱਲ ਰਿਹਾਗਾ ਹੁਣ ਤੇ ਮੰਦਾ ਬੜਾ ਹੈਗਾ ਵ ਹਾਂਜੀ-ਹਾਂਜੀ ਦਿਨ ਬਰ ਦਿਨ-ਦਿਨ ਬਰ ਦਿਨ ਰੇਟ ਆਪਣਾ ਅਪ ਹੋਇ ਜਾਂਦੇ ਨੇ ਕੋਪਰ ਤਾਂਬੇ ਦੇ
ਅੱਛਾ।
ਹਾਂਜੀ-ਹਾਂਜੀ
ਸਨ ਤੇ ਬਿਜਨਸ ਬਾਰੇ ਇੰਨੀ ਨੌਲੇਜ ਨਹੀਂੀ ਹੈਗੀ ਤੇ ਮੈਂ ਕਿਹਾ ਚਲੋ ਤੁਹਾਨੂੰ ਫ਼ੋਨ ਕਰਾਂ ਮੈਂ ਬੈਠੀ ਸੀ ਮੈਨੂੰ ਕੰਮ ਸੀ ਕੋਈ ਮੈਂ ਨਾ ਤੁਹਾਡੇ ਕੋਲ ਪੁੱਛਣਾ ਸੀਗਾ ਕਿ ਜਿਹੜਾ ਤੁਸੀਂ ਰੂਮ ਆਪਣਾ ਆਪ ਕਰਵਾਇਆ ਦਾ ਤਿਆਰ ਤੇ ਤੁਸੀਂ ਠੇਕੇ ਤੇ ਲਾਏ ਸੀ ਕਾਰੀਗਰ। ਜਾਂ ਫ਼ਿਰ ਦਿਹਾੜੀ ਵਾਇਜ਼ ਲਗਾਏ ਸੀ।
ਨਹੀਂ ਪਤਾਂ ਕੀ ਚੱਕਰ।ਜਦੋਂ ਮੈਂ ਰੂਮ ਬਣਾਇਆਂ ਸੀ ਨਾ। ਤੇ ਉਹ ਤੇ ਮੈਂ ਆਪਣਾਂ। ਦਿਹਾੜੀ ਤੇ ਹੀ ਲਗਾਏ ਹੋਏ ਸੀ। ਵੀ ਬੰਦੇ। ਹਾਂਜੀ ਹਾਂਜੀ
ਤੇ ਅਸੀਂ ਨਾ ਅਸ ਅਸੀਂ ਸੋਚ ਰਹੇਂ ਸੀ ਕਿ ਆਪਣਾਂ ਰੈਨੋਵੇਟ ਕਰਾਈਏ ਤੇ ਆਪਣੇਂ ਰੂਮ ਨੂੰ ਵੀ ਥੋੜਾਂ। ਥੋੜ੍ਹਾਂ ਨਿਊ ਲੁੱਕ ਦੇਈਏ ।ਤੇ ਤਾਂ ਮੈਂ ਪੁੱਛਣਾਂ ਚਾਹੁੰਦੀ ਸੀ। ਕੋਈ ਹੈਗਾ ਤੁਹਾਡੀ ਨਜ਼ਰ ਵਿੱਚ ਵਧੀਆਂ ਕਾਰੀਗਰ ਤੇ ਸਾਂਨੂੰ ਦੱਸੋਂ।
ਨਹੀਂ ਕਾਰੀਗਰ ਤੇ ਚਲੋਂ ਠੀਕ ਹੈਗਾ ਏ। ਮੇਰੀ ਨਿਗਾ ਵਿੱਚ ਜਦੋਂ ਤੁਸੀਂ ਕਹੋਗੇ ਤੁਹਾਂਨੂੰ ਮਿਲਵਾਂ ਦਾਂਗੇ ਕੋਈ ਦਿੱਕਤ ਨੀਂ ਹੈਗੀ। ਬਾਂਕੀ ਮੇਰੀ ਸਲਾਹ ਲਈ। ਜਿਵੇਂ ਤੇ ਦਿਹਾੜੀ ਤੇ ਨਾ ਕਰਾਉਣਾ। ਤੁਸੀਂ ਠੇਕੇ ਤੇ ਹੀ ਕਰਾਉਣਾਂ ਕਿਉਂਕਿ ਨਾ ਪਤਾਂ ਕੀ ਚੱਕਰ ਆ ਅੱਜ। ਅੱਜ਼ ਕੱਲ੍ਹ ਕਿਸ਼ੇ ਕੋਲ਼ ਟਾਇਮ ਨੀਂ ਹੁੰਦਾਂ ਹੈਗਾ। ਕੌਣ ਕਿਸੇ ਦੇ ਮੁਰੇ ਖ। ਕਰੇਗਾ ਠੀਕ ਹੈਂ ਨਾ।
ਹਾਂ ਇਹ ਗੱਲ਼ ਤਾਂ ਸਹੀ ਹੈਂ।
ਕਿਰਾਏ ਚ ਬੰਦੇ ਨੂੰ ਆਪਣੀਂ ਦਿਹਾੜੀ ਛੱਡ ਕੇ ਉਹਨਾਂ ਦੇ ਕੋਣ ਕੌਣ। ਖੜਾ ਹੈਏਗਾ ਕੌਣ ਉਹਨਾਂ ਨੂੰ ਵੇਖਦਾਂ ਰਹੇਗਾ। ਕਿ ਬਈ ਕੰਮ ਕਰ ਰਹੇ ਜਾਂ ਨਹੀਂ ਕਰ ਰਿਹਾ ਠੇਕੇ ਤੇ ਕਰਾਓ।
ਦਿਹਾੜੀ ਤੇ ਫ਼ਿਰ ਥੋੜਾਂ ਟਾਇਮ ਵੀ ਜ਼ਿਆਦਾ ਲਾਉਂਦੇ ਹੋਣਗੇ।
ਹਾਂਜੀ ਹਾਂਜੀ ਉਹ ਢਿੱਲਾ ਮੱਠਾਂ ਕੰਮ ਕਰਦੇ ਨੇਂ ਠੇਕੇ। ਏਂ ਵੇ ਚਲੋਂ ਚਾਰ ਪੰਜ ਬੰਦੇ ਲਾਏ ਚਲੋਂ ਜ਼ਲਦੀ ਨਿਪਟ ਆਪਣਾਂ ਚਲੋਂ ਦਿਹਾੜੀ ਹੱਥੇ ਤੇ ਫ਼ਿਰ ਤੁਹਾਂਨੂੰ ਇੱਕ ਤੇ ਬੰਦਾ ਗੇਰ ਕੇ ਜਾਂਣਗੇ।
ਅੱਛਾ ਤੇ ਗੱਲ਼ ਸੁਣੋਂ ਅਗਰ ਅਸੀਂ ਠੇਕੇ ਤੇ ਲਾਂ ਆ ਜਿਵੇਂ ਤੇ ਐਸ ਤੇ ਨੀਂ ਹੋਏਗਾ। ਝਟ ਪਟ ਕੀਤਾਂ ਤੇ ਕੰਮ ਵੀ ਸਹੀ ਨੀਂ ਕੀਤਾਂ ।ਏਦਾਂ ਹੀ ਕੱਚਾ ਮੱਕਾ ਕੱਚਾ ਪੱਕਾ ਹੀ ਕੰਮ ਕਰਕੇ ਚਲੇਂ ਗਏ।
ਨਹੀਂ ਨਹੀਂ ਠੇਕੇ ਦੇ ਬੰਦੇ। ਬੰਦਾ ਆਪਣਾਂ ਜੈਨਵਨ ਲਗਾਓ ਨਾ। ਬੰਦੂ ਬੰਦਾ ਵੇਖੋ ਕੋਈ ਐ ਨੀ ਬਈ ਜਿੰਨੇਂ ਕੰਮ ਕੀਤਾਂ ਹੋਵੇਂ ਉਹਦਾ ਕੰਮ ਵੇਖੋ ਪਹਿਲੇ।
ਹਾਂ ਮੈਂ ਤੇ ਮੈਂ ਤੇ ਦੇਖੋਂ ਤੁਹਾਡਾ ਹੀ ਰੂਮ ਵੇ ਖਿਆਂ ਸੀ ਮੈਂ ਕਿਹਾਂ ਬਹੁਤ ਅੱਛਾ ਤਿਆਰ ਕਰਵਾਇਆ ਦਾ। ਮੈਂ ਭਾਜੀ ਤੋਂ ਪੁੱਛਾਂਗੀ ਕਿੱਥੋਂ ਕਰਵਾਇਆਂ ਹੈਂ। ਤੇ ਮੈਂ ਪੁੱਛਾਂਗੀ ਜੇ ਅ ਅਗਰ ਉਹ ਕਾਰੀਗਰ ਸਹੀ ਨੇਂ ਤੇ ਬਈ ਸਾਡੇ ਵੱਲ਼ ਭੇਜ ਦੇਣਾ ਸਾਡੇ ਰੂਮ ਦੇ ਅਕੋਰਡਿੰਗ। ਸਾਰਾਂ ਡੈਕੋਰੇਟ ਕਰ ਦੇਣਗੇ। ਮੱਤਲਬ ਸਾਡਾ ਸਾਰਾਂ ਉਸੇ ਤਰ੍ਹਾਂ ਨਾਲੇ ਹੀ ਅਰੇਂਜ ਕਰ ਦੇਣਗੇ ਜਿਵੇਂ ਸਾਨੂੰ ਚਾਹੀਂਦਾ। ਤੇ ਉਹ ਜਿਹੜੇ ਕਾਰੀ ਹਾਂ। ਉਹ ਜਿਹੜੇ ਕਾਰੀਗਰ ਨੇਂ ਉਹ ਬਈ ਅ ਆਪੇ ਮੱਤਲਬ ਕਰਦੇਂ ਨੇਂ ਤਿਆਰ ਜਾ ਫ਼ਿਰ ਸਾਨੂੰ ਖੁੱਦ ਡਿਜ਼ਾਈਨ ਦੇਣਾਂ ਪੈਂਦਾਂ।
ਨਹੀਂ ਨਹੀਂ ਉਹ ਤੁਸੀਂ ਅਗਰ। ਉਹ ਤੇ ਚਲੋ ਆਪੇ ਵੀ ਕਰ ਦੇਣਗੇ ਤਿਆਰ ਉਹ ਆਪਣੇ ਡਿਜ਼ਾਇਨ ਦਿਖਾ ਦੇਣਗੇ
ਅੱਛਾ
ਇੱਕ ਬੈਨੀਫਿਟ ਤੁਸੀਂ ਆ ਲੋ ਕਾਰੀਗਰ ਕੋਲ ਕੰਮ ਕਰਾਉਣਾ ਤੇ ਤੁਸੀਂ ਆਪਣਾ ਹੀ ਕੋਈ ਡਿਜ਼ਾਇਨ ਦੇਖੋ ਨਾ ਵਧੀਆ ਜਾ ਡਿਜ਼ਾਇਨ ਦੇਖ ਕੇ ਉਹਨੂੰ ਜਾ
ਮੇ ਮੇਰਾ ਮੇਨ ਕੁਛ ਨਹੀਂ ਤੁਹਾਡੇ ਤੋਂ ਆਈ ਸੀ ਈ ਕਿ ਅਸੀਂ ਅਗਰ ਆਪਣੀ ਪਸੰਦ ਦਾ ਬਣਾਣਾ ਹੋਏ ਤੇ ਬਣਾ ਦੇਣਗੇ ਨਾ?
ਹਾਂ-ਹਾਂ, ਬਣਾ ਦੇਣਗੇ ਦੇਖੋ ਉਹਨਾਂ ਨੇ ਠੇਕੇ ਤੇ ਕਰਨਾ ਕੰਮ, ਤੇ ਆਪਣਾ ਵਧੀਆ ਬਣਵਾਓ ਕੋਈ ਦਿੱਕਤ ਥੋੜਾਨੇ, ਪੈਸੇ ਤੇ ਉਹਨਾਂ ਨੇ ਉਨੇ ਹੀ ਲੈਣੇ ਹੈਗੇ ਆ। ਉਹ ਆਪਣਾ ਡਿਜ਼ਾਇਨ ਦਇਓ ਗੇ, ਐ ਕਹਿਣਗੇ ਜੀ ਇਹ ਜੀ ਹੈ ਉਹਨਾਂ ਡਿਜ਼ਾਇਨ ਸਾਰੇ ਸਿੰਪਲ ਹੋਣਗੇ ਜਲਦੀ ਜਲਦੀ ਬਣਾ ਕੇ ਨਿਕਲਣ ਦੀ ਕਰਨਗੇ।
ਹਾਂਜੀ-ਹਾਂਜੀ-ਹਾਂਜੀ, ਇਹ ਤੇ ਗੱਲ ਇਹ ਤੇ ਗੱਲ ਸਹੀ ਕਰ ਰਹੇ ਹੋ ਕੋਈ
ਸਰਚ ਮਾਰੋ ਆਪਣਾ ਇੰਟੀਰੀਅਲ ਦੇ ਵਗੈਰਾ ਠੀਕ ਹ ਨਾ, ਆਪਣਾ ਰੂਮ ਬਾਈ ਚਰਚ ਮਾਰੋ ਡਿਜਾਇਨਿੰਗ ਵਗੈਰਾ ਸਭ ਕੁਝ ਪ੍ਰੋਵਾਈਡ ਹੋ ਜਾਂਦਾ।
ਹਾ ਤੇ ਤੁਸੀਂ ਜਿਹੜਾ ਕਰਵਾਇਆ ਸੀਗਾ, ਤੇ ਉਹ ਤੁਸੀਂ ਫਿਰ ਆਪਣੇ ਮਤਲਬ ਆਪਣੀ ਪਸੰਦ ਦਾ ਕਰਵਾਇਆ ਸੀ ਯਾ ਫਿਰ ਉਹਨਾਂ ਨੇ ਖੁਦ ਸੁਜੈਸਟ ਕੀਤਾ ਸੀ ਏ
ਨਹੀਂ-ਨਹੀਂ, ਉਹਨਾਂ ਨੇ ਕੋਈ ਸੁਜੈਸਟ ਨਹੀਂ ਕੀਤਾ, ਕਿਉਂਕਿ ਮੈਂ ਤੇ ਦੇਖ ਇੱਕੋ ਦਿਹਾੜੀ ਤੇ ਲਗਾਏ ਹੋਏ ਸਨ। ਤੇ ਮੈਂ ਤੇ ਆਪਣੇ ਹਿਸਾਬ ਨਾਲ ਚਲੋ ਹਾਂ ਬਈ ਐ ਚੀਜ਼ ਬਣਾ। ਉਹ ਬਣਾਦੇ ਗਏ ਨੇ, ਜਿੱਥੇ ਗਲਤ ਹੁੰਦੀ ਸੀ ਉੱਥੇ ਤੁੜਵਾਣਾ ਵੀ ਪੈ ਜਾਂਦਾ ਸੀ। ਠੀਕ ਹੈ ਨਾ, ਹੁਣ ਉੱਥੇ ਤੁੜਵਾਣਾ ਪੈਂਦਾ ਇੱਕ ਤੇ ਤੇਹਾੜੀ ਵੀ ਗਈ, ਠੀਕ ਹੈ। ਉੱਪਰੋਂ ਦੀ ਕੰਮ ਵੇਸਟੇਜ ਵੀ ਹੋ ਇਮਾਲ ਦੀ ਮਿੱਟ ਮਟੀਰੀਅਲ ਦੀ ਵੇਸਟੇਜ ਹੋ ਗਈ, ਠੀਕ ਹੈ ਨਾ, ਉਹ ਨੁਕਸਾਨ ਮੈਨੂੰ ਵਾਧੂ ਹੋਇਆ, ਮੇਰੇ ਪੈਹੇ ਅਗਰ ਜਿੱਥੇ ਸੌ ਲੱਗਣੇ ਸੀ ਨਾ ਉੱਥੇ ਮੇਰੇ ਲੱਗ ਗੇਨੇ ਇੱਕ ਸੌ ਚਾਲੀ ਰੁਪਏ ਲੱਗੇ ਠੀਕ ਹੈ ਨਾ, ਇਹ ਰੇਸ਼ੋ ਆਈ ਹੈ ਮੇਰੀ, ਠੀਕ ਹੈ ਨਾ, ਹਾਂਜੀ-ਹਾਂਜੀ। ਤੇਹਾੜੀ ਵੀ ਫਿਰ ਜ਼ਿਆਦਾ ਲੱਗੀਆਂ।
ਅੱਛਾ, ਤਾਂ ਅੱਛਾ ਤੇ ਮੈਨੂੰ ਇੱਕ ਹੋਰ ਗੱਲ ਪੁੱਛਣੀ ਸੀ, ਜਿਵੇਂ ਮੈਟੀਰੀਅਲ ਵਗੈਰਾ ਹੈ ਜਿਹੜਾ ਰੋ ਮੈਟੀਰੀਅਲ ਲੱਗਣਾ ਹੈ ਉਹਦੇ ਤੇ, ਤੇ ਉਹ ਤੁਸੀਂ ਇਹਨਾਂ ਦੇ ਥਰੂ ਹੀ ਬਾਏ ਕੀਤਾ ਸੀ ਜਾਂ ਖੁਦ ਆਪਣੀ ਮਤਲਬ ਕੋਈ ਪਰਸਨਲ ਚੋਇਸ ਸੀ ਤੁਹਾਡੀ ਕਿਸੇ ਸ਼ੋਪ ਦੀ
ਨਹੀਂ ਨਹੀਂ ਨਹੀਂ ਨਹੀਂ, ਆਪਣੀ ਦੇਖੋ ਸ਼ਹਿਰ ਏ ਤੇ ਵਾਧੂ ਦੁਕਾਨਾਂ ਹੁੰਦੀਆਂ। ਠੀਕ ਹੈ, ਉਹ ਆਪਣੀ ਮਰਜ਼ੀ ਹੈਗੀ ਹੈ ਜਿੱਥੋਂ ਮਰਜ਼ੀ ਲਿਆਓ ਉਹ ਤੇ ਤੁਹਾਨੂੰ ਇਹ ਕਹਿਣਗੇ ਇਸ ਚੀਜ਼ ਦਾ ਵਾਟਰਪੂਫ ਲਿਆਣਾ ਜਾਂ ਕੀ ਲਿਆਣਾ ਹੈ। ਉਹ ਤੁਹਾਨੂੰ ਸਮਾਨ ਲਿਖ ਕੇ ਦੇਣਗੇ ਉਹ ਤੁਹਾਡੀ ਇੱਛਾ ਹੈਗੀ ਹੈ ਠੀਕ ਹੈ ਨਾ ਤੁਸੀਂ ਜਿੱਥੇ ਹੋ ਉਹ ਤੁਹਾਨੂੰ ਚਾਰ ਪੰਜ ਦੁਕਾਨਾਂ ਦੱਸ ਦੇਗਾ ਚ ਤੁਹਾਨੂੰ ਖੁੱਦ ਨੂੰ ਪਤਾ ਤੁਹਾਡਾ ਕੋਈ ਜਾਨ ਘਰ ਹੈਗਾ ਤਾਂ ਹਸਬੈਂਡ ਵਗੈਰਾ ਤਾਂ ਤੇ ਤੁਸੀਂ ਓਧਰੋਂ ਲਓ ਓਧਰੋਂ ਪ੍ਰੋਵਾਈਡ ਕਰੋ ਕੀ ਦਿੱਕਤ ਹੈ ਉਹਨਾਂ ਦਾ ਤੇ ਕੋਈ ਲੈਣ ਦੇਣ ਨੀ ਹੈਗਾ ਠੀਕ ਹੈ ਨਾ ਜੇ ਉਹ ਤੁਹਾਨੂੰ ਕਹਿੰਦੇ ਕਿ ਐਹ ਦੁਕਾਨ ਕੋਲ ਜਾਓ ਵਧੀਆ ਮਾਲ ਮਿਲੇਗਾ ਤੇ ਸਮਝੋ ਉਹਨਾਂ ਦੀ ਨਾ ਵਿੱਚ ਕਮਿਸ਼ਨ ਹੈ
ਓਕੇ ਓਕੇ ਐਹੀ ਗੱਲ ਮੈਨੂੰ ਨਾ ਸਭ ਤੋਂ ਪਹਿਲਾਂ ਪੁੱਛਣੀ ਸੀਗੀ ਅਗਰ ਅਸੀਂ ਮੈ ਮਟੈਰੀਅਲ ਵਗੈਰਾ ਲਈਏ ਅਗਰ ਉਹ ਦੱਸਦੇ ਹੈ ਤੇ ਮਤਲਬ ਵਧੀਆ ਹੋਏ ਯਾਂ ਨਹੀਂ ਹੋਏਗਾ ਯਾਂ ਫਿਰ ਆਪਣੀ ਕਿਸੇ ਮਤਲਬ ਰੈਫਰੈਂਸ ਤੋਂ ਜਾਈਏ ਅਸੀਂ
ਹਮ ਨਹੀਂ ਨਹੀਂ ਨਹੀਂ ਰੈਫ਼ਰਨਸ ਤੇ ਜਾਓਗੇ ਤੇ ਸਮਝੋ ਏ ਸਮਝੋ ਵਿੱਚ ਕਮਿਸ਼ਨ ਚੱਲ ਦੀ ਏ ਸਮਝਿਓ ਹੁਣ ਉਹ ਹਾਂਜੀ ਕਿੰਨੇ ਭੇਜਿਆ ਤੁਹਾਨੂੰ ਉਹ ਪਹਿਲੇ ਫੋਨ ਕਰਦੇ ਗਾ ਹਾਂਜੀ ਕਹਿੰਦੇ ਨਾ ਕਈ ਵਾਰ ਆਪਾਂ ਲਗਾਨੇ ਹਾਂ ਕਾਲ ਮਜ਼ਦ ਮਿਸਤਰੀ ਵਗੈਰਾ ਲਗਾਨੇ ਹਾਂ ਤੇ ਉਹ ਕਹਿੰਦੇ ਚਲੋ ਵਾਂ ਜਾਣਾ ਮੇਰੀ ਬਾਅਤ ਕਰਾ ਦੇਣਾ ਉਹ ਕਿੰਨੀ ਗੱਲ ਕਰਦੇ ਨਾ ਮੇਰੀ ਬਾਤ ਕਰਾ ਦੇਣਾ ਤੇ ਉਹ ਕਹਿਣਗੇ ਹਾਂਜੀ ਸਰ ਭਾਟੀਆ ਜੀ ਇਹ ਦੇ ਦੋ ਜੀ ਵੋਹ ਦੇ ਦੋ ਉਹ ਪਹਿਲੇ ਸਮੇਂ ਗ ਹਾਂਜੀ ਕੌਣ ਭਗਾਂ ਦੀਪਕ ਬੋਲ ਰਿਹਾ ਉਹ ਕੋਈ ਜਿਦ ਇਗਜਾਮਪਲ ਤੌਰ ਤੇ ਤੁਹਾਨੂੰ ਮੈਂ ਨਾਮ ਦੱਸ ਰਿਹਾ ਠੀਕ ਹੈ ਨਾ ਤੇ ਉਹ ਫੇਿਰ ਕਹਿੰਦੇ ਹਾਂ ਅੱਛਾ ਉਹ ਚਲੋ ਜੀ ਫੇਿਰ ਉਸ ਹਿਸਾਬ ਨਾਲ ਮਾਂ ਲਿਖਵਾਉਂਦੇ ਨਾ ਉਹਨਾ ਦੀ ਸ਼ੁਰੂ ਤੋਂ ਕਮਿਸ਼ਨ ਬਣਨੀ ਹੁੰਦੀ ਉਹਨਾਂ ਤੇ ਠੀਕ ਹੈ ਨਾ ਜਿੰਨੇ ਕਸਟਮਰ ਲਿਆਣਗੇ ਉਹਦੀ ਦੁਕਾਨ ਤੇ ਕੁਛ ਪਰਸੈਂਟੇਜ ਉਹਨਾਂ ਦੀ ਹੁੰਦੀ ਹੈ ਠੀਕ ਹੈ
ਠੀਕ ਹੈ ਠੀਕ ਹੈ ਤੇ ਮੈਂ ਆਪਣਾ ਦੋ ਤਿੰਨ ਰੂਮ ਨੇ ਸਾਡੇ ਘਰ ਉਹ ਸਾਰੇ ਹੀ ਕਰਵਾਣੇ ਨੇ ਅਸੀਂ ਹੈਲੋ ਹੈਲੋ ਹੈਲੋ
ਜਲਦਾ ਅਗਲਾ
ਹੈਲੋ ਹੈਲੋ ਹਾਂ ਹਾਂਜੀ ਹਾਂਜੀ ਹਾਂਜੀ ਹਾਂ ਤੇ ਤੁਹਾ ਡੀ ਆਵਾਜ਼ ਬਿਲਕੁਲ ਹੀ ਮਿਸਿੰਗ ਹੋ ਗਈ ਸੀ ਤੁਸੀਂ ਕੁਛ ਕਹਿ ਰਹੇ ਸੀ ਸ਼ਾਇਦ ਇੱਧਰ ਮੇਰੇ ਤੱਕ ਪਹੁੰਚਿਆ ਨੀ ਹੋ ਮੈ ਸੀਗੇ
ਠੀਕ ਹੈ ਠੀਕ ਹੈ ਚਲੋ ਕੋਈ ਨੀ ਦੁਬਾਰਾ ਰਿਪੀਟ ਕਰ ਦਿੰਨਾ ਮੈਂ ਕਹਿ ਰਿਹਾ ਸੀ। ਕਿ ਜਿੱਦਾਂ ਤੁਸੀਂ ਮੈਟੀਰੀਅਲ ਆਪ ਲਿਆਣੇ ਆ ਆਪ ਨਾ ਲਿਆ ਕੇ ਤੁਸੀਂ ਕੋਈ ਠੇਕੇਦਾਰ ਨੂੰ ਬਈ ਤੂੰ ਸਭ ਕੁਛ ਕਰ ਓਦਾਂ ਵੀ ਤੁਸੀਂ ਕਰਾ ਸਕਦੇ ਹੋ ਰੈਨੋਵੇਟ ਸਕਦੇ
ਅੱਛਾ ਅੱਛਾ ਮੈਂ ਉਹੀ ਮੋਟਿਵ ਤੇ ਮੇਰਾ ਮੇਨ ਹੈ ਹੀ ਸੀ ਕਿ ਬੈਸਟ ਕੀ ਰਹੇਗਾ ਸਾਡੇ ਲਈ ਕਿ ਅਸੀਂ ਖੁੱਦ ਲੈ ਜਾਣ ਦੇਖੋ ਟਾਈਮ ਤਾਂ ਇੰਨਾ ਇਹਨਾਂ ਕੋਲ ਵੀ ਨਹੀਂ ਹੁੰਦਾ। ਤੇ ਪਰ ਇਹ ਹੈ ਕਿ ਹਾਂ ਇੱਕ ਵਾਰ ਬਣਵਾਣਾ ਤੇ ਅੱਛੀ ਚੀਜ਼ ਲੱਗੇ ਅੱਛਾ ਮੈਟੀਰੀਅਲ ਲੱਗੇ ਇਹ ਨਾ ਹੋਏ ਕਿ
ਦੇਖੋ ਜੀ ਮੈਂ ਤੁਹਾਨੂੰ ਸਹੀ ਕਹਵਾਂ ਬੈਸਟ ਤੇ ਬੈਸਟ ਤੇ ਇਹੀਓ ਹੀ ਹੈਗਾ ਵੈ। ਤੁਸੀਂ ਨਾ ਮੈਟੀਰੀਅਲ ਲਿਆਓ ਤੇ ਉਹਨਾਂ ਕੋਲ ਬਈ ਉਹਨਾਂ ਵੀ ਸਾਨੂੰ ਜਲਦੀ ਜਲਦੀ ਚਾਹੀਦਾ ਹੈਗਾ ਤੇ ਪ੍ਰੋਪਰ ਵਧੀਆ ਤਰੀਕੇ ਨਾਲ ਚਾਹੀਦਾ ਉਹ ਆਪਣਾ ਠੇਕੇ ਤੇ ਕੰਮ ਕਰਾਓ ਦਿਹਾੜੀ ਤੇ ਨਾ ਕਰਣਾ ਬਸ ਮੇਨ ਮੋਟਿਵ ਐ ਹੈ ਕਿ ਹਾਂਜੀ ਹਾਂਜੀ ਓਥ ਤੁ ਤੁਹਾਨੂੰ ਪਤਾ ਹੈਗਾ ਨਾ ਤੁਸੀਂ ਕੀ ਮਟੀਰੀਅਲ ਲਿਆਓ ਕੀ ਲਗਾਇਆ ਕਿ ਹੁਣ ਮੇਰੀ ਗੱਲ ਸੁਣੋ। ਕਈ ਬੰਨੀ ਬਣਾਈ ਕੋਠੀਆਂ ਲੈਂਦੇ ਨੇ ਸੇਰ ਪਰਚੇਰ ਦਾ ਕੰਮ ਕਰਦੇ ਹੈਗੇ ਨਾ ਹੁਣ ਉਹਨ ਤੁਹਾਨੂੰ ਪਤਾ ਥੋੜ੍ਹਾ ਇਹ ਕਿਹੜੀ ਇੱਟ ਲੱਗੀ ਦੀ ਹੈ ਅੱਬਲ ਲੱਗੀ ਦੀ ਏ ਲਾਲ ਪੇਟੀ ਲੱਗੀ ਹੁਣ ਅਗਰ ਲਾਲ ਬੇਟੀ ਲੱਗੀ ਹੋਵੇ ਤੇ ਸਮਝੋ ਸਾਰੀ ਖ਼ਰਾਬ ਹੈਗੀ ਹੈ ਨਾ ਸਮਝ ਮੇਰੀ ਗੱਲ ਮੇਨ ਗੱਲ ਹੈਗੀ ਆ।
ਮਟੀਰੀਅਲ ਅਗਰ ਸਾਨੂੰ ਕੁਛ ਹੋਰ ਦੱਸਿਆ ਜਾਏ ਹੋਰ ਉਹ ਲਿਆ ਕੁਛ ਹੋਰ ਰਹੇ ਨੇ। ਇਹ ਤੇ ਠੀਕ ਕਹਿ ਰਹੇ ਹੋ ਤੁਸੀਂ ਹਾਂ, ਠੀਕ ਹੈ ਖੁਦ ਹੀ ਫੇਰ ਮਤਲਬ ਬੈਸਟ ਰਹੇਗਾ ਹਾਂ- ਹਾਂ ਕਿਉਂਕਿ ਦੇਖੋ ਪੈਸਾ ਤੇ ਲਗਾਉਣਾ ਹੀ ਹੈ ਹੁਣ ਪੈਸਾ ਵੀ ਅਗਰ ਅਸੀਂ ਚੱਜ ਦੀ ਚੀਜ਼ ਨਾ ਲਗਾਈਏ ਤੇ ਫੇਰ ਫਾਇਦਾ ਨੀ ਹੈ ਨਾ ਕੋਈ ਪੈਸੇ ਲਗਾਉਣ ਦਾ ਵੀ ਉਹ ਕੱਲ ਨੂੰ ਟੁੱਟੀ ਦੀ ਹੋਏ ਅਸੀ ਤੇ ਕੋਈ ਮਤਲਬ ਫੇਰ ਤੇ ਕੋਈ ਫਾਇਦਾ ਹੀ ਨਹੀਂ ਹੈ। ਕੀ ਅਸੀਂ ਕੋਈ ਚੀਜ਼ ਬਣਵਾਈਏ ਤੇ ਮਤਲਬ ਦੂਜੇ ਦਿਨ ਜਾਂ ਤੀਜੇ ਦਿਨ ਟੁਟੀ ਦੀ ੳ
ਬਿਲਕੁਲ ਸਹੀ ਗੱਲ ਹੈਗੀ ਆ, ਆਪਣਾ ੳਹ ਤੁਹਾਨੂੰ ਪਤਾ ਵੀ ਹਾਂ ਵੀ ਦੁਕਾਨਦਾਰ ਵੀ ਏਹੀ ਕਹੇਗਾ ਨਹੀਂ ਭਈਆ ਇਹ ਲੈ ਕੇ ਜਾਓ ਆਜ ਕੱਲ ਇਹ ਬੇਸਟ ਚਲ ਰਹੀ ਹੈ ਹਮਾਰੀ। ਉਹ ਫੇਰ ਉਹੀ ਲਏਗਾ ਨਾ, ਉੱਥੇ ਤੇ ਫੇਰ ਏਹ ਹੋ ਜੇਗਾ ਜੇ ਤੁਸੀਂ ਅਪਣਾ ਕਰੋਗੇ ਤੇ ਵਧੀਆ ਚੀਜ਼ ਲੱਗੇਗੀ ਨਾ ਫਿਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਟਰਾਈ ਤੇ ਕਰਨਾ ਚਾਹੀਦਾ ਕੋਈ ਇੱਕ ਦੁਕਾਨ ਤੇ ਵੀ ਨਾ ਜਾਓ। ਪੰਜ, ਛੇ ਦੁਕਾਨਾਂ ਤੇ ਟਰਾਈ ਕਰੋ। ਫੇਰ ਇੱਕ ਦੁ
ਔਕੇ ਔਕੇ ਠੀਕ ਹੈ। ਕੋਈ ਨੀ ਤੁਸੀਂ ਮੈਨੂੰ ਦੱਸ ਦੇਨਾ ਕਿਹੜਾ ਤੁਹਾਡਾ ਹੈਗਾ ਕਾਰੀਗਰ ਜੋ ਵੀ ਏ
ਮੈਂ ਤੇ ਕੋਈ ਨੀ ਦੱਸ ਦਾਂਗਾ ਤੁਹਾਨੂੰ ਕੋਈ ਦਿੱਕਤ ਨੀ ਉਹਦੀ ਤੇ, ਦੱਸ ਦਾਂਗਾ ਕੋਈ ਦਿੱਕਤ ਨੀ। ਬੈਸਟ ਹੀ ਦੇਵਾਂਗਾ ਤੁਹਾਨੂੰ ਕੋਈ ਨੀ। ਉਹਦੇ ਉਹ ਤੁਸੀਂ ਅਗਰ ਮੈਂ ਤੁਹਾਨੂੰ ਹਾਂ ਸੈਂਡ ਕਰ ਦਗਾਂ ਅਗਰ ਤੁਹਾਨੂੰ ਮੈਂ ਨੰਬਰ ਦੇਵਾਂਗਾ ਨਾ ਇੱਕ ਵਾਰ ਉਹਦੀ ਵੀ ਕਰ ਦੇਣਾ ਕਿੱਥੇ ਕੀ ਕੀਤਾ ਤਾਂ ਕੰਮ ੳਹ ਮ
ਔਕੇ ਔਕੇ ਔਕੇ ਤੇ ਅ ਤੇ ਇੱਕ ਹੋਰ ਗੱਲ ਕਿ ਥੋੜ੍ਹਾ ਬਹੁਤਾ ਪੈਸਿਆਂ ਦਾ ਕੀ ਰਹੇਗਾ ਉਹਨਾਂ ਦੀ ਫੀਸ ਵਗੈਰਾ ਜੋ ਵੀ ਹੈ ਥੋੜਾ
ਉਹ ਨਹੀਂ ਉਹ ਤਿੰਨ ਚਾਰ ਦਿਨ ਕੰਮ ਕਰਨਗੇ ਤੁਸੀਂ ਅਪਣੇ ਹਿਸਾਬ ਨਾਲ ਦੋ ਪੈਹੇ ਕੋਈ ਦਿੱ ਦਿੱਕਤ ਨਹੀਂ ਹੈਗੀ। ਠੀਕ ਹੈ ਨਾ। ਹਾਂ ਵੇਖੋ ਬਈ ਇੰਨੀ ਦਿਹਾੜੀਆਂ ਲਾਈਆਂ ਇੰਨੇ ਬੰ ਲੱਗੇ ਦੇ ਸਨ। ਦਿਹਾੜੀਆਂ ਦੇ ਤੁਸੀਂ ਹਿਸਾਬ ਨਾਲ ਦਿਓ ਬਾਕੀ ਬਾਅਦ ਚ ਉਹਦੇ ਠੇਕੇ
ਔਕੇ ਔਕੇ ਔਕੇ ਠੀਕ ਹੈ ਠੀਕ ਹੈ, ਤੇ ਥੋੜਾ ਜਿਦਾਂ ਦੱਸਦੇ ਆ ਉਸਤੋ ਥੋੜਾ ਕੰਸਸ਼ਨ ਵਗੈਰਾ ਕਰਨਗੇ ਕਿ ਨਹੀਂ ਥੋੜ੍ਹਾ ਬਹੁਤ
ਓਹ ਨਹੀਂ ਉਹ ਤੇ ਤੁਹਾਡੀ ਮੈਂ ਗੱਲ ਕਰਦਾਗਾ ਕੋਈ ਦਿੱਕਤ ਨਹੀਂ ਉਹ ਤੇ
ਹਾਂ ਕੋਈ ਨੀ ਤੁਸੀਂ ਇੱਕ ਵਾਰ ਗੱਲ ਕਰ ਨਾ ਅਗਰ ਫ੍ਰਰੀ ਹੋਏ ਤੇ ਉਹਨਾਂ ਨੂੰ ਸਾਡੇ ਘਰ ਹੀ ਲੈ ਆਣਾ
ਕੋਈ ਨੀ ਕੋਈ ਨੀ ਮੈਂ ਲੈ ਆਵਾਂਗਾ ਜੀ ਲੈ ਆਵਾਂਗਾ ਕੋਈ ਦਿੱਕਤ ਨੀ ਤੁਸੀਂ ਮੈਨੂੰ ਦੱਸ ਦੇਣਾ ਤੁਹਾਡੇ ਫ ਕਦੋਂ ਆਉਣਗੇ ਤੇ ਮੈਂ ਉਦੋਂ
ਹਾਂ ਹਾਂ ਕੋਈ ਨੀ ਮੈਂ ਨਾ ਤਹਾਨੂੰ
ਕੋਲ ਕਰਨੀ ਸੀਂ ਆ ਜਾਓ ਠੀਕ ਹੈ ਇੱਕ ਵਾਰ ਤੁਸੀਂ ਗੱਲ ਕਰ ਲੈਣਾ ਨਾ ਕੱਲ ਦੇ ਅਹ ਕੱਲ ਦੇ ਵਿੱਚ ਤੁਸੀਂ ਕਰ ਲੈਣਾ ਠੀਕ ਕੇ ਚੱਲੋ
ਕੋਈ ਨੀ ਕੋਈ ਨੀ ਕਰ ਲਵਾਂਗੇ ਠੀਕ ਹੈ ਠੀਕ ਹੈ ਓਕੇ ਜੀ ਬਾਈ ਜੀ ਓਕੇ ਬਾਈ ਗੁਡ ਨਾਈਟ ਜੀ ਠੀਕ